ਹੈਲੋ।
ਸੀ ਕਾਲ।
ਸਸ ਸ੍ਰੀ ਕਾਲ ਜੀ। ਹੋਰ ਕੀ ਹਾਲ ਐ?
ਬਸ ਵਧੀਆ।
ਇੱਛਾ
ਇਸਕੂਲ ਛੱਡਨ ਗਏ ਹੀ ਬੱਚੇ ਨੂੰ। ਹੂੰ, ਸਕੂਲ ਛੱਡਨ ਆਏ ਹੋਏ ਹੀ ਤੇ ਪੈਲਾਂ ਜਾਨਾ ਨੀ ਮੰਗਨ ਡੀ। ਬੜੀ ਰੋ-ਧੋ ਕੇ ਗਈ ਏ ਸਕੂਲ। ਨਈ ਜਾਉਂਗੀ, ਨਈ ਜ। ਛੋਟੀ ਵਾਲੀ। ਹਾਂ। ਵੱਡੀਆਂ ਤੇ ਚਲੇ ਗਿਐਂ ਹੁਨ। ਹੂੰ, ਓਈ ਫੇਰ ਏਨਾਂ ਰੋਈ, ਏਨਾਂ ਰੋਈ ਨਈ ਜਾਣਾ ਵੱਡੇ ਪਾ ਪਾ, ਵੱਡੇ ਪਾਪਾ ਪੂਰੇ ਰਾਅ ਪਰ ਵੱਡੇ ਪਾਪਾ
ਅੱਛਾ, ਤ ਵੱਡੇ ਪਾਪਾ ਨਾਲ ਨੀ ਗਏ ਸੀ?
ਨਈ ਓਨਾਂ ਨੇ ਪਾਠ ਤੇ ਕਰਨਾ ਸੀ ਤਾਂ ਕਰਕੇ ਮੈਂ ਔਰ ਮੇਰੀ ਜਰਾਨੀ ਆਏ ਛੱਡਨ
ਅੱਛਾ-ਅੱਛਾ। ਹੂੰ।
ਤੋਈ ਫੇਰ ਹੁਨ
ਅੱਛਾ, ਹਾਂ।
ਹੂੰ, ਭੁੱਖ ਲੱਗਨ ਡਈ ਤੇ ਫੇਰ ਕੈਂਦੀ ਚੱਲ ਪੋਹਾ ਖਾ ਕੇ ਚੱਲਦੇ ਆਂ। ਘਰ ਆ ਕੇ ਫੇਰ ਬਨੌਣਾਂ ਪੈਣੈ ਨਾਸ਼ਤਾ। ਹੂੰ, ਬੋ ਟਾਈਮ ਨੀ ਲਗੇ ਜਦੋਂ ਔਂਦੇ ਈ ਰੈਂਦੇ ਸੀ ਖਾਨ ਵਾਸਤੇ।
ਅੱਛਾ-ਅੱਛਾ।
ਜਦੋਂ ਨਵਾਂ-ਨਵਾਂ ਸਕੂਲ ਚਾਲੂ ਕੀਤੀ, ਛੱਡ ਕੇ ਤੇ ਏੱਥੇ ਆ ਜਾਂਦੇ ਸਾਡੇ ਘਰ, ਹਾਂ। ਛੱਡ ਕੇ ਔਣਾ ਬਸ ਇੱਥੇ ਫੇਰ ਏਨਾਂ ਨੇ ਗੁੱਸੇ ਕਰਨਾ ਅੱਗੇ ਤੋਂ ਸਿੱਧਾ ਛੱਡ ਕੇ ਘਰ ਆਇਆ ਕਰੂੰਗੇੇ। ਅਗਰ ਏੱਧਰ ਓਧਰ ਗਏ ਨਾ ਤੇ ਕਯੋ ਨਹੀਂ। ਸਿੱਧਾ ਘਰ ਆਏਓ। ਅਨ ਭੱਜ ਜਾਂਦੇ ਆ।
ਹੈਂ।
ਅੱਛਾ-ਅੱਛਾ ਮੈਂ ਵੀ ਲਗਾਇਐ ਤੀ ਪੇਲੋਂ ਤੇ
ਹੂੰ।
ਤਾਡੇ ਹਸਬੈਂਡ ਨੇ ਚੁੱਕਿਆ ਹੀ ਫੋਨ ਤੇ ਕੈਂਦੇ ਕਿ ਨਹਾ ਰੀ ਆ।
ਹਾਂ।
ਤੇ ਮੈਂ ਕਿਆ ਠੀਕ ਐ ਕੈਂਦੇ ਔਂਦੇ ਆ ਤੇ, ਔਂਦੀ ਆ ਤੇ ਗੱਲ ਕਰੌਨੇਂ ਆ। ਤੇ ਮੈਂ ਕ ਈ ਯਾ ਤੇ ਉਹੀ ਮੈਂ ਇੰਤਜ਼ਾਰ ਕਰਨ ਡਈ ਸੀ ਕਿ ਆਊਗਾ ਫੋਨ ਤੇ ਆਇਆ ਨੀ
ਅੱਛਾ ਸਵੇਰੇ ਲਗਾਇਆ ਹੋਣਾ ਲੱਗਦਾ ਜਦੋਂ ਮੈ ਨਾਉਣ ਡਈ ਹੀ
ਹਾਂ ਸੇਕ ਲਗਾਇਆ ਸ
ਅੱਛਾ ਤੇ ਫੇਰ ਉਨਾ ਨੇ ਦੱਸਿਆ ਹੀ ਨੀ ਮੈਨੂੰ ਅੱਛਾ ਤੇ ਉਹ ਰੋਣਕ ਥੋੜਾ ਉਹਨੇ ਲਾ ਕੇ ਰੱਖਿਆ ਸੀ ਨਾ ਤਾਂ ਚੇਤਾ ਹੀ ਭੁੱਲ ਗਿਆ ਉਹਨਾਂ ਨੂੰ
ਅਰੇ ਫੇਰ ਮੇਰੀ ਚਾਹ ਰਹਿ ਜਾਏ ਤੇ ਕਮਲੀ ਹੋ ਗਈੇ ਚੇਤਾ ਰੱਖੀ ਇਹਨਾਂ ਨੂੰ ਦੇਤੀ ਤੇ ਇਹ ਕਹਿੰਦੇ ਮੇਰੀ ਚਾਹ ਚ ਮਿੱਠਾ ਨਾ ਪਾਈ ਨਾ ਸੂਗਰ ਈ ਵਧੀ ਹੋਈ ਆ ਤੇ ਮੈਂ ਚੱਲ ਚੀਨੀ ਪਾ ਕੇ ਤੇ ਹੋਰ ਦੇਰ ਰਿਨ ਰਈ
ਆ ਲਓ ਹੂੰ ਆ ਲਓ ਮੇਰੀ ਦਰਾਣੀ ਨਾਲ ਗੱਲ ਕਰ ਲਓ ਛੇਤੀ ਖਾ ਲੈ ਉਹ ਖਾ ਕੇ ਬਹਿ ਗਈ ਮੈਂ ਬੈਠੀ ਹਾਲੇ ਵੀ ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਹਾਂਜੀ ਛੱਡਣ ਆਏ ਸੀ ਨਾ ਤੁਸੀਂ ਹਾਂ ਛੋਟੀ ਵਾਲੀ ਨੂੰ ਅਸੀਂ ਜਦੋਂ ਛੱਡਦੇ ਸੀ ਉਥੇ ਬਹਿ ਜਾਂਦੇ ਸੀ ਆ ਕੇ ਇਹਨਾਂ ਨੇ ਫੋਨ ਲਉਣਾ ਵੜ ਗਏ ਫੇਰ ਉੱਥੇ ਮੈਂ ਕਿਹਾ ਹਾਂ ਵੜ ਗਏ ਆ ਰਹੇ ਆ
ਰੋਜ ਬਾਰ ਦਾ ਨਾ ਖਾਇਆ ਕਰੋ ਮੈਂ ਕਿਹਾ ਅਸੀਂ ਹੈਲਦੀ ਚੀਜ਼ ਖਾ ਕੇ ਆ ਰਹੇ ਹਾਂ ਕੋਈ ਜੰਕ ਫੂਡ ਨੀ ਖਾ ਰਹੇ ਆ
ਹਾਂ ਇਹ ਹਲਕਾ ਫੁਲਕਾ ਹੈ ਇਹ ਛੇਤੀ ਹਜਮ ਹੋ ਜਾਂਦਾ
ਹਾਂਜੀ
ਅਸੀਂ ਆਪ ਕਦੋਂ ਦਾ ਰੱਖਿਆ ਹੋਇਆ ਪੈਕੇਟ ਤੇ ਇਹ ਪਸੰਦ ਨੀ ਕਰਦੇ ਖਾਂਦੇ ਨੀ ਆ ਤੇ ਉਹ ਕੁਕਿੰਗ ਕਰਕੇ ਬਣਾਉਦੀ ਨੀ ਤੇ ਮੈਂ ਸੋਚਿਆ ਸੀ ਉਹਨੂੰ ਨਾ ਭੁੰਨ ਕੇ
ਹਾਂਜੀ ਉਹ ਤੇ ਤੁਸੀਂ ਮਚੇ ਦਾ ਜ ਮੂੜੀ ਪਾ ਕੇ ਫੇਰ ਆ ਪਾ ਕੇ ਉਹਦੇ ਚ ਕੋਨ ਲਿਆਓ ਕੋਨ ਫਰਾਈ ਕਰਕੇ ਪਾਓ ਫਿਰ ਥੱਲੀ ਉਹਦੇ ਬਾਅਦ ਕੜੀ ਪ ਪਿਆਜ਼ ਸ ਪਾ ਕੇ ਕਿਵੇਂ ਚੰਗੀ ਵਧੀਆ ਬਣ ਜਾਂਦੀ ਹੈ
ਹਾਂ ਮੇਰੀ ਨਨਾਣ ਬਣਾਉਂਦੀ ਹੁੰਦੀ ਆ ਤੇ ਉਹੀ ਬਣਾਉਣਾ ਬਣਾਉਣਾ ਤੇ ਹੁਣ ਗਰਮੀ ਇਨੀ ਤੇ ਦਿਲ ਨੀ। ਕਰਨ ਡਿਆ ਮੈਂ ਬਣਾ ਕੇ ਰੱਖ ਲਾਂ ਡੱਬੇ ਚ ਪਾ ਕੇ। ਤੇ ਪਿਆ ਪਿਆ ਵੀ ਜਿਆਦਾ ਚਿਰ ਫਿਰ ਕੌੜਾ ਜਿਹਾ ਹੋ ਜਾਂਦਾ ਨਾ ਕੌੜਾ ਕੌੜਾ ਲੱਗਣ ਲੱਗ ਜਾਂਦਾ। ਪੁਰਾਣਾ ਹੋ ਕੇ ਤੇ ਉਹੀ ਦੇਖਦੀ ਆ ਹੁਣ। ਭੁੰਨ ਕੇ।
ਠੀਕ ਹੋ ਨਾ।
ਉਹੀ ਪੋਹਾ ਠੰਡੀ ਖਾਣ ਡਏ ਤੇ ਮੈਂ ਕਿਹਾ। ਪਿਆ ਹੋਇਆ ਸਾਡੇ ਵੀ ਪੈਕੇਟ ਤੇ ਇਹ ਪਸੰਦ ਨੀ ਕਰਦੇ ਖਾਣਾ।
ਅੱਛਾ।
ਤੇ ਉਹੀ ਮੈਂ ਸੋਚਿਆ ਸੀ। ਕਿ ਉਹ ਬਣਾ ਲੈਂਦੀ ਆ ਭੁੱਜੀਆ ਜਿਹਾ ਉਹਨੂੰ ਭੁੰਨ ਕੇ ਤੇ
ਹਾਂਜੀ।
ਚਮਚ ਟਾਈਪ ਦਾ ਥੋੜ੍ਹਾ ਭੁੰਨ ਕੇ ਕਰੀ ਪੱਤੇ ਦਾ ਤੜਕਾ ਤੜਕਾ ਲਗਾ ਕੇ ਨੀ। ਕਹਿੰਦੇ ਸੀ ਮੇਰੀ ਨਨਾਣ।
ਹਾਂਜੀ।
ਓਦਾਂ ਦਾ ਬਣਾ ਕੇ ਮੈਂ ਰੱਖ ਲੈੇਨੀ ਚਾਹ ਨਾਲ ਚੱਲ ਥੋੜਾ ਥੋੜਾ ਖਾਧਾ ਜਾਂਦਾ।
ਹ।
ਹਮ ਉਹੀ ਆ ਗਰਮੀ ਕਰਕੇ ਜੀਅ ਨਹੀਂ ਕਰਨ ਡਿਆ ਗਰਮੀ ਫਿਰ ਬਹੁਤ ਅਜ।
ਹਾਂਜੀ ਅੱਛਾ।
ਹਮ ਅੱਛਾ ਤੀਆਂ ਮੇਲੇ ਵੀ ਜਾਣਾ ਉੱਥੇ ਗਰਮੀ ਨਾਲ ਹਾਲਤ ਸਵੇਰ ਤੋਂ ਹੀ ਖਰਾਬ। ਹਾਂ ਆ। ਮੇਲੇ ਤੇ ਜਾਣਾ ਹੋਈ ਗਰਮੀ ਨਾਲ ਸਵੇਰ ਦੀ ਹਾਲਤ ਖ਼ਰਾਬ ਹੋਈ ਜਾਂਦੀ।
ਅੱਛਾ। ਅੱਛਾ -ਅੱਛਾ।
ਕਿਉਂਕਿ ਤੇਰੇ ਮ ਨਾ ਅਟਕੀ ਗਾਉਣ ਵਾਲੀਆਂ ਆਂਦੀਆਂ ਨਾ ਗਾਉਣ ਵਾਲੇ ਗਾਉਣ ਵਾਲੀਆਂ।
ਅੱਛਾ- ਅੱਛਾ ਹਾਂ- ਹਾਂ -ਹਾਂ।
ਹਮ ਉੱਥੇ ਬਹਿ ਜਾਂਦੇ ਹੁੰਦੇ ਪੱਕਿਆ ਥੱਲੇ। ਜਗ੍ਹਾ- ਜਗ੍ਹਾ ਪੱਖੇ ਲਾਏ ਹੁੰਦੇ ਕੂਲਰ ਵੀ ਲਾਏ ਹੁੰਦੇ ਅੱਜ -ਕੱਲ ਤੇ ਕੂਲਰ ਵੀ ਲਾ ਦਿੰਦੇ।
ਹਾਂਜੀ।
ਹਮ।
ਅੱਛਾ ਮੈਨੂੰ ਉਹ ਕਿਸ ਤਰ੍ਹਾਂ ਦੱਸਿਆ ਸੀ ਉਹ ਚੂੜੀ ਦਾ ਨਾਪ ਦਾ ਕਿਸ ਤਰ੍ਹਾਂ ਕਰਨਾ ਵ। ਤੁਸੀ ਦੱਸਿਆ ਤੇ ਮੈਂ ਦੱਸੂੰਗੀ।
ਹਾਂ ਸਕੇਲ ਲੈ ਕੇ ਨਾ ਬੱਚਿਆਂ ਦਾ ਸਕੇਲ ਨੀ ਹੁੰਦਾ।
ਹਾਂ- ਹਾਂ।
ਤੇ ਉਹਨੂੰ ਰੱਖ ਕੇ ਚੂੜੀ ਨਾਲ ਰੱਖ ਕੇ ਤੇ ਉਹਦੇ। ਨੂੰ ਨਾਪੇ ਓਹਨੂੰ ਕਿੰਨਾ ਵਾ ਅੰਦਰ- ਅੰਦਰ ਨਾਪੇ।
ਦੋ ਕ ਦੋ ਕੁਹਾੜੀ
ਚੁਪ ਕਰ ਹ।
ਅਭੀ ਤਾਂ ਚਾਲੀ ਸਿਖਾਇਆ ਜਹਾਂ ਪਰ ਚਵੀ ਕਰੋੜ
ਤੇ ਮੇਰੇ ਤੋਂ ਮੈਨੂੰ ਲੱਗਦਾ ਇੱਕ ਸਾਈਜ਼ ਛੋਟਾ ਤੁਹਾਨੂੰ ਆਈ ਆਂਦਾ। ਮੇਰੇ ਸੈਰ ਇੱਕ ਸੈਰ ਛੋਟਾ ਆਜੂਗਾ ਮੇਰੇ ਖਿਆਲ ਅੰਦਰ ਅੰਦਰ।
ਤਾਡੇ ਸਾਈਜ਼ ਤੋਂ।
ਹੋ ਤੇ ਕੜਚ ਪੀ।
ਕਿਦੇ, ਹਾਂ ਅੱਛਾ ਮਤਲਬ ਚੂੜੀ ਦੇ ਅੰਦਰ ਜਿਸ ਤਰ੍ਹਾਂ ਤਰਾਂ ਗੋਲ ਰਹਿੰਦੀ ਆ। ਉਹਦੇ ਉਦੋਂ ਉੱਥੋਂ ਤੱਕ ਨਾਪਣਾ ਵਾ ਅੰਦਰ ਅੰਦਰ ਨਾਪਣਾ ਉਹਦੇ।
ਅੰਦਰ ਨਾਪੀ ਸਕੇਲ ਪਰਚ ਸਕੇਲ ਨਾਲ ਦਸੀ ਭਲਾ ਕਿੰਨਾ ਵਾ।
ਅੱਛਾ ਅੱਛਾ।
ਉਹ ਫੇਰ ਮੈਂ ਨਾਪ ਕੇ ਕੋਈ ਤੀਲਾ ਤਾਲਾ ਲੈ ਜਾਊਂਗੀ ਨਾ ਨਾਪ ਲਊਗੀ ਫਿਰ ਉਹਦੇ ਨਾਲ। ਹਮ ਨਾਪ ਸਹੀ ਆਜੂਗਾ ਨਾਪ ਤੇ
ਹੂੰ, ਹੂੰ।
ਇਹਦਾ ਵੀ ਪੁੱਛ ਲਿਓ ਆਪਣੀ ਦਰਾਣੀ ਦਾ, ਉਹਦਾ ਕਿੰਨਾ ਵਾ, ਉਹਨੂੰ ਕਿੰਨਾ ਆਂਦਾ।
ਇਹ ਇਹਨੂੰ ਮੇਰੇ ਖਿਆਲ ਨਾਲ ਦੋ ਅੱਠ ਆਉਂਦਾ ਸ਼ਾਇਦ ਦੋ ਅੱਠ ਨਾ। ਕੁੜੀ ਨਾਲ ਦੋ ਦੋ ਛੇ, ਦੋ ਛੇ ਦੋ ਛੇ ਦੋ ਛੇ ਕਹਿੰਦੀ।
ਅੱਛਾ ਇਹਦੇ 'ਚ ਨਾ ਇੱਕ ਅਸਮਾਨੀ ਕਲਰ ਹੁੰਦਾ ਵਾ ਤੇ ਇੱਕ ਰਾਣੀ ਕਲਰ 'ਚ ਵੀ ਹੁੰਦੀਆਂ ਵਾ ਤੇ ਇੱਕ ਬਲੈਕ ਤਿੰਨ ਕ ਕਲਰ ਹੁੰਦੇ ਆ ਤੇ ਤੁਹਾਨੂੰ ਬਲੈਕ ਹੀ ਲੈਣੀਆ।
ਹਾਂ ਬਲੈਕ ਹੀ ਠੀਕ ਲਗਦੀ ਨਾ ਹਰ ਨਾਲ ਮੈਚ ਹੋ ਜਾਂਦੀ ਹਰ ਕਿਸੀ ਨਾਲ।
ਹਾਂ ਓ ਤੇ ਹੈ ਤਾਂਈਂਓ ਮੈਂ ਵੀ ਬਲੈਕ ਪਾਈ ਤੇ ਓਥੇ ਵੀ
ਹਾਂ ਨਈ ਬਲੈਕ ਕਬੀਨੇਸ਼ਨ ਬਲੈਕ ਔਰ ਏਦਾਂ ਜਾਦਾ ਸੋਣਾ ਲੱਗਦਾ ਵਾ ਗੋਲਡਨ ਦਾ ਹਰ ਕਿਸੀ ਨਾਲ ਚੱਲ ਜਾਂਦਾ ਵਾ, ਪਾਈ ਵੀ ਸੋਣੀਆਂ ਲੱਗਦੀਆ। ਖ਼ਰਾਬ ਨੀ ਹੁੰਦੀਆਂ ਨਾ ਛੇਤੀ ਕੇ।
ਨਈ ਆ ਕਦੋਂ ਏਲਾ ਘਰੇ ਪਾਈਆਂ ਮੈਂ ਪੂਰਾ ਘੁੰਮ ਫਿਰ ਕੇ ਆ ਗਈ ਆਂ। ਸਾਰਾ ਨਉਂਦੀ ਧੋਂਦੀ ਰ‌ਈਂ, ਸਾਬਣ ਉਬਣ ਸਭ ਲੱਗਦਾ‌। ਨਈ ਹੋਈ- ਠੀਕ ਏ ਅਜੇ ਤੱਕ ਹਾਂ ਅਜੇ ਤੱਕ ਤੇ ਠੀਕ ਐ ਓਦਾ ਦੀ ਓਦਾ ਅਈਂ ਏ।
ਹਾਂ ਨਈ ਫੇਰ ਤੇ ਵਧੀਆ।
ਹਾਂ ਬਾਕੀ ਤੁਸੀਂ ਆਉਣ ਜਾਣ ਨੂੰ ਰੱਖ
ਹਾਂ ਓ ਤੇ ਹੈ। ਹੂੰ ਕਿੰਨੇ ਦੀ ਦੱਸ ਦੀਆਂ ਹੁੰਦੀਆਂ, ਇੱਕ।
ਵੀਅ ਦੀ ਵੀਅ ਰੁਪਏ ਜੋੜਾ ਸੈ਼ਦ।
ਵੀਅ ਰਪਏ ਦੀਆਂ ਦੋ ਚੂੜੀਆਂ।
ਹਾਂ।
ਅੱਛਾ ਠੀਕ ਐ ਨਾ ਤੁਸੀਂ ਜਾਓਗੇ ਤੇ ਫੇਰ ਮੈਨੂੰ ਦੱਸ ਦਿਓ। ਓਥੋਂ ਦਾ ਸਕੈਨਰ ਮੈਨੂੰ ਖਿੱਚ ਕੇ ਵਟਸਐਪ ਕਰ ਦਿਓ, ਮੈਂ ਪੈਸੇ ਪਾ ਦੂੰਗੀ। ਹਾਂ। ਹਾਹਾਹਾ ਨਈ ਠੀਕ ਏ ਨਾ।
ਹਾਂ ਕੋਈ ਨੀ ਕਿ ਮੈਂ ਨੀ ਲੈ ਕੇ ਦੇ ਸਕਦੀ। ਤੁਈਂ ਕਿਉਂ ਫੇਰ ਲੈ ਕੇ ਦਿੰਦੇ ਆਂ ਹੈਂ।
ਠੀਕ ਏ ਲੈ ਲੋ ਫਿਰ।
ਹਾਂ।
ਮਿਨੂੰ ਫੇਰ ਦੋ ਚਾਰ ਈ ਆਉਣੀ ਆਂ, ਨਾਪ ਕੇ ਫੇਰ ਦੇਖਣਾ ਪੈਣਾ ਜਾ ਕੇ ਦੇਖਦੀ ਆਂ।
ਕੋਈ ਨੀ ਨਾਪ ਕੇ ਮਿਨੂੰ ਹਾਂ ਦੱਸਿਓ ਮਿਨੂੰ।
ਊਂ ਜਾ ਕੇ ਤੇ ਫੇਰ ਵੇਖਦੇ ਆਂ ਘਰੇ। ਹਾਂ - ਠੀਕ ਆ ਫੇਰ। ਪੈਹੇ 'ਚ ਤੇ ਹਾਂ ਸ਼ਖੋਣਡੀ ਗੱਲ ਹਾਂ।
ਹਾਂ ਓਹੀ ਮੈਂ ਕਿਆ ਨਾ ਘਾਰ ਸਗੋਂ ਬੀ ਤੇ ਏਥੇ ਵਧੀਆ ਹੋਣ ਡਈ।
ਹਾਂ ਘਰੇ ਫੇਰ ਨੈਟਵਰਕ ਨੀ ਹੁੰਦਾ ਸਾਡੇ ਓਧਰ।
ਹਾਂ।
ਏਧਰ ਬੰ ਹਾਂ ਏਧਰ ਠੀਕ ਓਣ ਡਿਆ‌। ਹਾਂ- ਪਰ ਸਾਡੇ ਵਾਈਫ ਫਾਈ ਲੱਗਾ ਫੇਰ ਵੀ ਆਹ ਅਲ ਆ ਪਤਾ ਨੀ। ਨ‌ਈ ਵਾਈਫਾਈ 'ਚ ਤੇ ਠੀਕ ਹਾਂ- ਕੁਛ ਗੜਬੜ ਆ ਲਗਦਾ ਦਿਖੋਣਾ ਪੈਣਾ ਏਨੂੰ।
ਹਾਂ ਚੈੱਕ ਕਰਾਇਓ ਇੱਕ ਵਰੀ, ਕਿ ਰੇਂਜ ਕਟਾਈ ਕਟੁਈ ਤੇ ਨੀ। ਰੇਂਜ ਫੇਰ ਵਧਾਉਗਾ ਨਾ ਤੇ ਫੇਰ ਸ‌ਈ ਚੱਲੂਗਾ।
ਚਾ
ਰੇਂਜ ਦਾ ਫ਼ਰਕ ਪੈ ਜਾਂਦਾ, ਓਦੇ ਚਲਦੇ ਵੀ ਕਰਦਾ ਖ਼ਰਾਬੀ।
ਅੱਛਾ ਵਿੱਚ ਓ ਚੈੱਕ ਕਰਨੀ ਪੈਂਦੀ ਆ।
ਹਾਂ ਚੈੱਕ ਓਨੂੰ ਬੋਲਿਆ। ਚੈੱਕ ਕਰਕੇ ਜਾ ਕੀ ਸਾਡੀ ਰੇਂਜ ਭਲਾ ਸ‌ਈ, ਵ ਕਿਉਂ ਨੀ ਫੋਨ ਗੱਲ ਨੀ ਹੋਣ ਡਈ। ਸਾਰੇ ਸਾਨੂੰ ਰਿਸ ਦਾਰ ਬੋਲਣ ਡਏ ਗੱਲ ਨੀ ਹੁੰਦੀ ਆ।
ਅੱਛਾ।
ਏਕ ਵਾਰੀ ਆ ਕੇ ਤੇ ਚੈੱਕ ਕਰਕੇ ਜਾਓ। ਫੇਰ ਓ ਆਊਗਾ ਨਾ, ਦੇਖੂਗਾ ਰੇਂਜ ਕਿੰਨੀ ਤਾਡੀ ਔਣ ਡਈ ਆ। ਓਦਾ ਤੇ ਕਿੰਨੀ ਚਾਲੂ ਕਰੋ ਪਤਾ ਲੱਗ ਜਾਂਦਾ ਵਾ।
ਹਾਂਜੀ।
ਵੀ ਆ ਜਾਂਦਾ ਬਾਕੀ ਓਹ ਕਲ ਨੂੰ ਥੋੜਾ ਬੋਹਤਾ ਆਊਗਾ, ਫਿਰ ਰੇਂਜ ਤਾਡੀ।
ਹੂੰ, ਹੂੰ, ਹੂੰ, ਅੱਛਾ, ਹੂੰ। ਠੀਕ ਹੈ ਬੋਲੂਗੀ ਜਾ ਕੇ ਇੱਕ ਵਾਰੀ ਦਿਖਾਓ ਸੱਦ ਕੇ।
ਹਾਂ।
ਹਾਂ, ਕਈ ਵਾਰੀ ਨਹਾਂ ਕਈ ਵਾਰੀ ਹੁੰਦਾ ਵਾ ਕੀ ਵੇਖਦੇ-ਵੇਖਦੇ ਕਈ ਵਾਰੀ ਫੋਨ ਵੀ ਅਟਕ ਜਾਂਦੇ ਆ।
ਹਾਂ, ਓਹੀ ਠੀਕ ਆਂ ਹਾਂ, ਕੁਛ ਨੈਟਵਰਕ ਓਦਾ ਪੁੱਛਓ ਉਨੂੰ ਕੀ ਇਤਰ੍ਹਾਂ ਕਿਉਂ ਹੁੰਦੈ ਕਿਉਂਕਿ ਪੈਸੇ ਤਾਂ ਪੂਰੇ ਦਿਣੇ ਆ ਅਪਾਂ, ਤੇ ਫੇਰ ਅਸ ਸੀਂ ਹਾਂ, ਦਿੱਕਤ ਕਿਓਂ ਸੈਹਣੀ? ਠੀਕ ਕਰਕੇ ਜਾ। ਹਾਂ।
ਔ ਤੇ ਆ, ਹੋਰ ਨਾਸਤਾ-ਵਾਸਤਾ ਹੋ ਗਿਆ ਤੁਹਾਡਾ?
ਹਾਂ, ਹੁਣੇ ਕੀਤਾਂ ਨਾਸ਼ਤਾ ਤੇ ਓਹੀ ਚਾਹ ਦੱਸਿਆ ਨਾ ਇਨਾਂ ਨੂੰ ਦਿੱਤੀ ਫਿੱਕੀ ਤੇ ਮੈਂ ਚੀਨੀ ਪਾ ਕੇ ਤੇ ਰਿਨਣੀ ਛੱਡ ਤੀ, ਤੇ ਇੱਧਰੋਂ ਕੋਲ ਲਾ ਲਿਆ ਤੇ ਏਹ ਨੀ ਪਤਾ ਚਾਹ ਰਿੱਜਣ ਡੀ ਓਧਰ।
ਅੱਛਾ।
ਔ ਥੋੜ੍ਹੀ ਜੀ ਸੀ ਹੋਰ ਕਾਲੀ ਹੋ ਗੀ।
ਅੱਛਾ।
ਹਾਂ ਦੁੱਧ ਪਾਉਂਗੀ ਫੇਰ ਪੀਊਂਗੀ। ਕੰਮ ਕਰਕੇ ਫਿਰ ਪੀਨੇ ਆਂ, ਹੂੰ।
ਹੂੰ, ਤੇ ਓਧਰ ਕੀ ਪੁ ਪਾਪਾ ਦੇ ਇਕ ਕੰਨ ਚ ਕੀ ਦਰਦ ਹੁੰਦਾ ਵਾ, ਤੇ ਕੀ ਆ?
ਹਾਂ, ਦਰਦ ਸੀ ਚਾਰ ਕ ਦਿਨਾਂ ਦੀ ਤੇ ਬੰਦ-ਬੰਦ ਲੱਗ ਰਡਿੰਆ ਹੀ ਕਾਨ ਭਾਰਾ-ਭਾਰਾ। ਤੇ ਏਨਾਂ ਨੇ ਸੋਚਿਆ ਕਿ ਮਤਲਬ ਓਹ ਰੇਸ਼ ਛਾ ਉਸ਼ਾ ਜਾ ਆ ਗਿਆ ਵਾ ਤੇ ਅ ਬੰਦ ਕਰਕੇ ਤੇ ਫੂਕਿਆ ਬਾਰ ਨੂੰ ਤੇ ਮਾੜਾ ਜਾ ਤੇ ਖੁੱਲਿਆ ਹੀ।
ਹਾਂ।
ਤੇ ਓਹ ਚਿੱਟਾ-ਚਿੱਟਾ ਜਈ ਛਿਲਕੇ-ਛਿਲਕੇ ਜੇ
ਹਾਂ, ਪਤਾ ਨੀ ਓਹ ਮੇਰੇ ਵੀ ਇਸ ਤਰ੍ਹਾਂ ਈ ਨਿਕਲਦੇ। ਕਚਰਾ ਤਾਂ ਰੈੰਦਾ ਨੀ ਆ, ਲੇਕਿਨ ਚਿੱਟੇ-ਚਿੱਟੇ ਛਿਲਕੇ ਹਾਂ।
ਤੇ ਦਵਾਈ ਦਿੱਤੀ ਪੋਣ ਵਾਸਤੇ। ਓਹ ਪੋਣ ਡਈ ਆ ਦੋ ਦਿਨ ਚੋਂ ਤੇ ਪਰ ਫਰਕ ਨੀ ਪੈਣ ਡਿਆ ਤੇ ਓਹੀ ਮੈਂ ਕੈ ਦਿਖਾ ਕੇ ਆਓ, ਮੁੜ ਕੇ ਅਸਲੋ ਬੰਦ ਹੋਜੂ ਤੇ ਅੱਗੇ ਨੀ ਸੁਣਦੇ ਤੇ ਹੋਰ ਫੇਰ ਸੇਰਖਪਾਈ ਮੇਰੀ।
ਹਾਂ, ਚਲੋ ਠੀਕ ਹੈ, ਫੇਰ ਰੱਖਦੀ ਆ ਨਾ ਘਰ ਜਾ ਕੇ
ਠੀਕ-ਠੀਕ। ਸਾ ਸੀ